ਓ ਸਤਿ ਸ਼੍ਰੀ ਕਾਲ ਜੀ।
ਹਾਂਜੀ ਹੋਰ ਠੀਕ ਓ?
ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਵਧੀਆ ਤੁਸੀਂ ਸੁਣਾਓ ਘਰੇ ਠੀਕ ਨੇ ਸਾਰੇ ਨਿਆਣੇ ਠੀਕ ਨੇ?
ਹਾਂਜੀ ਤੁਸੀਂ ਦੱਸੋ ਹੋਰ ਕੀ ਕਰ ਰੇ ਓ ਜੀ?
ਬਸ ਜੀ ਬਸ ਰਾਤੀ ਰੋਟੀ ਖਾਧੀ ਸੀ ਲੇਟ ਹੋਗੇ ਜੀ ਅੱਜ ਸਰੇ ਅੱਜ ਜਲ ਦੀ ਆਗੇ ਸੀ ਨਾ ਗੈਸਟ-ਗੁਸਟ ਆਗੇ ਸੀ ਮਹਿਮਾਨ ਆਏ ਸੀ ਘਰੇ। ਬਸ ਜੀ ਪ੍ਰੋਹਣਿਆਂ ਕਰਕੇ ਲੇਟ ਹੋਗੀ ਰੋਟੀ ਤੇ ਮੈਂ ਕਾ ਚੱਲ ਹੁਣ ਸ਼ੈਰ ਕਰ ਲਈਏ ਇਸ ਟਾਈਮ ਕਰ ਲਈਏ ਬਸ ਛੱਤ ਤੇ ਆਏ ਸੀ ਸੈਰ ਕਰਨ। ਮੈਂ ਕਾ ਚਲੋ ਹਾਲ ਚਾਲ ਈ ਪੁੱਛ ਭੈਣ ਜੀ ਨੇ ਫੋਨ ਲਾ ਲਈਏ ਬੜੇ ਦਿਨ ਹੋ ਗਏ ਨੇ ਗੱਲਬਤ ਨੀ ਹੋਈ ਗੀ।
ਕੀ ਬਣਾ ਲਿਆ ਅੱਜ ਵਧੀਆ ਜੀ। ਕੀ ਬਣਾਇਆ ਅੱਜ ਤੁਸੀਂ?
ਬਸ ਜੀ ਆਪਾਂ ਤਾਂ ਆਏ ਸੀ ਨਾ ਪਰੋਣੇ ਤੇ ਪਨੀਰ ਬਣਾ ਲਈ ਸੀ ਭੁਰਜੀ ਜੀ ਨਾਲ ਮੂੰਗੀ ਦਾਲ। ਬਣਾ ਤੀ ਸੀ ਜੀ ਨਾਲ ਫੁਲਕੇ ਲਾ ਤੇ ਸੀ ਰਾਤ ਵੇਲੇ ਫਿਰ ਪਤਾ ਹਲਕਾ ਫੁਲਕਾ ਈ ਚੱਲਦਾ ਜੀ ਵੇਖੋ ਜੀ। ਇੰਨਾ ਭਾਰੀ ਤੇ ਖਾਧਾ ਵੀ ਨੀ ਜਾਂਦਾ ਤੁਹਾਨੂੰ ਪਤਾ ਈ ਐ ਬਸ।
ਹਾਂਜੀ-ਹਾਂਜੀ ਓ ਤੇ ਹੈ ਹੀ ਐ। ਚਲੋ ਵਧੀਆ ਗੱਲ ਐ ਬਸ ਵਧੀਆ। ਹਾਂਜੀ ਲੱਗੇ ਦੇ ਨੇ ਬਸ ਅਸੀਂ ਵੀ ਅੱਜ ਆਲੂ ਨਿਊਟਰੀ ਬਣਾਈ ਸੀ ਨਾਲ ਫੁਲਕੇ ਲਾਏ ਨੇ ਨਾਲ ਚੋਲ ਬਣਾਏ ਨੇ ਤੇ ਰੋਟੀ ਖਾਣ ਦੀ ਵਾਰੀ ਆਈਏ ਰੋਟੀ ਖਾਈ ਕੋਈ ਨੀ ਤੇ ਕੈਂਦੇ ਚਲ ਬਾਰ ਦਾ ਕੁੱਛ ਲੇ ਆਏ ਸੀ ਜਲੇਬੀ ਵਗੈਰਾ ਲਾਏ ਸੀ ਕੈਂਦੇ ਚਲ ਐ ਖਾ ਲੈ ਓਦੇ ਨਾ ਈ ਢਿੱਡ ਭਰ ਗਿਆ ਕਿਉਂਕਿ ਟਾਈਮ ਬੋਤ ਹੋ ਗਿਆ ਸੀਗਾ ਤਾਂ ਕਰਕੇ ਹਾਂਜੀ। ਹੋਰ?
ਵਧੀਆ ਜੀ ਵਧੀਆ ਹਾਂਜੀ-ਹਾਂਜੀ ਬਣਾ ਲਈਦਾ ਜੀ ਆਪ ਹਾਂਜੀ-ਹਾਂਜੀ ਪਾਸਤਾ ਬਣਾ ਲਈ ਦਾ। ਪਰ ਆਪਾਂ ਨਾ ਦੇਖੋ ਪਾਸਤਾ ਤੇ ਪਹਿਲੇ ਈ ਤੋਂ ਮੈਦਾ ਹੁੰਦਾ ਜੀ ਠੀਕ ਆ ਜੀ। ਮੈ ਅਹ ਤਾਂ ਆਪਾਂ ਨਾ ਜਿਵੇਂ ਮੈਦੇ ਚ ਮੈਦੇ ਦਾ ਘੋਲ ਬਣਾਂਦੇ ਨੇ ਨਾ। ਆਪਾਂ ਲਾਸਟ ਚ ਨਾ ਮੈਦੇ ਦਾ ਘੋਲ ਨੀ ਬਣਾਂਦੇ ਜਿਵੇਂ ਗਰੇਵੀ ਮੈਦੇ ਦੀ ਬਣਾ ਕੇ ਬਣਾਂਦੇ ਨੇ ਨਾ ਵਾਈਟ ਸੋਸ ਬਣਾਂਦੇ ਜੋ।
ਹਾਂਜੀ-ਹਾਂਜੀ
ਓਨਾ ਪਾ ਕੇ ਨਾ ਮਲਾਈ ਪਾ ਦਿੰਨੇ ਆ ਓਦਾ ਬਦਲਾ ਜੀ ਸ਼ੁਰੂਆਤੀ ਆਪਾਂ ਕਰਨੇ ਆ ਜੀ। ਪਾਸਤਾ ਲੈ ਲਿਆ ਜਿਵੇਂ ਆਪਣੇ ਅਨੁਸਾਰ ਜਿੰਨਾ ਤੁਹਾਡੇ ਘਰ ਦੇ ਮੈਂਬਰ ਹੈਗੇ ਨੇ ਬੀ ਮਦ ਹੋ ਕਰ ਅੰਦਾਜ਼ਾ ਹੋਏਗਾ ਨਾ ਕਿੰਨਾ ਹੋਏਗਾ?
ਹਾਂਜੀ-ਹਾਂਜੀ,
ਓਨੇ ਅੰਦਾਜ਼ੇ ਨੇ ਪਾਸਤਾ ਜਾਂ ਮਕਰੋਨੀ ਜਾਂ ਤੁਸੀਂ ਜੋ ਮਰਜੀ ਲੈ ਸਕਦੇ ਓ ਓਦੇ ਇਲਾਵਾ। ਠੀਕ ਆ ਜੀ ਉਸ ਤੋਂ ਬਾਦ ਤੁਸੀਂ ਪਾਣੀ ਚ ਉਬਾਲ ਦੇਣਾ ਜੀ ਗਰਮ ਪਾਣੀ ਚ ਉਬਾਲਾ ਦਵਾਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦਵਾਣਾ। ਜਦੋਂ ਤੁਸੀਂ ਵੇਖੋਗੀ ਕੀ ਪੋਲਾ ਨਾ ਹੋਜੇ ਮਕਰੋਨੀ ਜੀ। ਓ ਚ ਨੂਨ ਪਾ ਲਿਓ ਥੋੜਾ ਜਾ ਬਸ ਜੀ ਵੇਖਿਓ ਪੋਲੀ-ਪੋਲੀ ਹੋਗੀ ਐ? ਓਸ ਤੋਂ ਬਾਆਦ ਜੀ ਤੁਸੀਂ ਪਾਣੀ ਸਾਰਾ ਕੱਢ ਦਿਓ ਗਰਮ ਵਾਲਾ ਠੰਡੇ ਪਾਣੀ ਚ ਮੈਂਕਰੋਨੀ ਧੋ ਦਿਓ ਧੋ ਕੇ ਜੀ ਉੱਤੇ ਹਲਕਾ ਇੱਕ ਚਮਚ ਨਾ ਰਿਫੈਨ ਲਾ ਦੋ ਜੀ ਉੱਤੇ ਕਿ ਬਈ ਨਾਲ ਚਿਪਕੇ ਨਾ ਇੱਕ ਦੂਸਰੇ ਦੇ ਨਾਲ ਜੀ।
ਹਾਂਜੀ-ਹਾਂਜੀ,
ਹਾਂਜੀ, ਓਸ ਤੋਂ ਬਾਅਦ ਓ ਤੇ ਸਾਈਡ ਰੱਖ ਦਿੱਤਾ। ਉਸ ਪਤਲੀ-ਪਤਲੀ ਸ਼ਿਮਲਾ ਮਿਰਚ ਕੱਟ ਲਈ ਪਤਲੀ-ਪਤਲੀ ਬਰੀਕ ਲੰਬੀ-ਲੰਬੀ ਜੀ ਗਾਜਰ ਕੱਟ ਲਈਆਂ। ਆਹ ਹਰੀ ਮਿਰਚਾਂ ਕੱਟ ਲਈਆਂ ਪਿਆਜ਼ ਕੱਟ ਲਏ ਜੀ। ਪਤਲੇ ਪਤਲੇ, ਲੰਬੇ ਲੰਬੇ, ਸਲਾਈਸ ਲਸਣ ਕੱਟਣੇ ਨੇ ਤੇ ਪਤਲੇ ਪਤਲ, ਅਦਰਕ ਕੱਟਣੇ ਨੇ। ਪਰ ਲਸਣ ਜੋ ਉੱਧਰ ਕੱਟਿਆ ਨਾ ਉਹ ਵੱਖਰਾ ਇੱਕ ਪਾਸਾ ਰੱਖਣਾ ਜੀ।
ਹਾਂਜੀ ਹਾਂਜੀ,
ਠੀਕ ਆ ਜੀ, ਫਿਰ ਕੜਾਹੀ ਰੱਖ ਲਈ ਜੀ। ਕੜਾਹੀ ਦੇ ਵਿੱਚ ਪਾਤਾ ਆਪਾ ਰਿਫਾਇਂਡ ਠੀਕ ਆ ਹੁਣ ਉਹ ਸਾਡੇ ਮਰਜ਼ੀ ਐ ਜੀ। ਤੁਸੀਂ ਸਰੋਂ ਤੇਲ ਵੀ ਸਾੜ ਕੇ ਪਾ ਸਕਦੇ ਹੋ ਜਿਵੇਂ ਆਪਾਂ। ਜੋ ਹੁੰਦਾ ਨਾ ਬਈ ਨਹੀਂ ਖਾਂਦੇ ਜੀ ਰਿਫੈਂਡ। ਕਈ ਘਿਓ ਚ ਬਣਾ ਲੈਂਦੇ ਨੇ ਕੋਈ ਬਟਰ ਚ ਮੱਖਣ ਚ ਬਣਾ ਲੈਂਦੇ ਨੇ ਜੀ ਹਾਂਜੀ, ਜਿਵੇਂ ਤੁਹਾਨੂੰ ਸਹੂਲੀਅਤ ਹੁੰਦੀ ਐ ਜੀ। ਬੱਸ ਜੀ ਕੜਛੀ ਰਿਫਾਇਂਡ ਪਾਈ ਜੀ ਜਿੰਨੇ ਅਨੁਸਾਰ ਤੁਸੀਂ ਜਿੰਨਾ ਮੈਂ ਦੇਖਿਆ ਮੈਂ ਮਕਰੋਣੀ ਜੀ ਠੀਕ ਆ ਜੀ। ਉਹਦੇ ਚ ਪਾਇਆ ਆਪਾਂ ਸਾਰੀ ਸਬਜ਼ੀ ਪਹਿਲੇ ਪਾਣਾ ਜੇ ਆਪਾਂ ਲਸਣ ਤੇ ਅਦਰਕ ਵਾਲਾ। ਕੱਟਿਆ ਸੀ ਪਤਲੇ ਪਤਲੇ ਉਹ ਪਾਲੋ ਉਸ ਤੋਂ ਬਾਅਦ ਸਾਰੀਆਂ ਸਬਜ਼ੀਆਂ ਹਰੀ ਮਿਰਚਾਂ ਵੀ ਲੰਮੀਆਂ ਲੰਮੀਆਂ ਕੱਟ ਲਿਓ। ਕਿਉਂਕਿ ਸਵਾਦ ਹੀ ਹਰੀ ਮਿਰਚਾਂ ਦਾ ਇਹ ਸਾਰਾ ਬਸ ਜੀ। ਓ ਪਾਦੋਂ। ਉਸ ਤੋਂ ਬਾਅਦ ਭੁੰਨਦੇ ਰਹੋ ਭੁੰਨਦੇ ਰਹੋ ਜਿਵੇਂ ਭੂਰੇ ਭੂਰੇ ਦਾ ਰੰਗ ਆ ਜੇਗਾ ਨਾ ਬਸ ਜੀ ਓ ਚੋ ਹਲਕਾ ਜਾ ਨੂਨ ਪਾ ਦੋ ਜੀ। ਨੂਣ ਪਾ ਕੇ ਕਾਲੀ ਮਿਰਚਾਂ ਪਾ ਲਓ। ਆਪਾਂ ਲਾਲ ਮਿਰਚਾਂ ਨੀ ਪਾਂਦੇ ਤੇ ਨਾ ਹੀ ਆਪਾਂ ਹਲਦੀ ਹੁਲਦੀ ਪਾਣੀ ਕਿਉਂਕਿ ਚਿੱਟੀ ਸੋਸ ਪਾਸਤਾ ਬਣਾ ਰਹੇ ਨਾ ਵਾਈਟ ਸੋਸ ਪਾਸਤਾ ਜਿਹਨੂੰ ਖਾਂਦੇ ਨੇ ਹਾਂਜੀ ਇਸ ਕਰਕੇ ਆਪਾਂ ਏ ਚ ਨਾ ਹਲਦੀ ਹਾਂਜੀ ਹਾਂਜੀ, ਚਿੱਲੀ ਫਲੈਕਸ ਪਾ ਲੋ ਓਰਗਨੋ ਪਾ ਲੋ ਜੀ ਓਰਗੇਨੋ ਪਾਊਡਰ ਜੋ ਆਂਦਾ। ਉਹ ਪਾ ਲਈ ਦਾ ਜੀ ਹਾਂਜੀ ਫਿਰ ਵਿੱਚ ਮਰਜ਼ੀ ਐ ਤੁਹਾਡੀ ਮੀਉਨੀਸ ਪਾਣੀ ਪਾਂ ਲੋ ਤੰਦੂਰੀ ਹੋ ਗਈ ਪੀਜ਼ਾ ਹੋ ਗਈ। ਬਈ ਮਰਜ਼ੀ ਜਿਹੜੀ ਮਰਜ਼ੀ ਮੀਊਨੀਜ ਪਾਲੋ ਜੀ। ਠੀਕ ਆ ਜੀ ਉਸ ਤੋਂ ਬਾਅਦ ਥੋੜ੍ਹੀ ਸੀ ਅਜੀਨੋ ਮੋਟੋ ਪਾਲੋ ਏਦੇ ਚ ਜੀ। ਅੱਛਾ, ਉਸ ਤੋਂ ਬਾਅਦ ਜੀ ਆਪਣੀ ਸੋਸ ਪਾ ਲਈ ਆਪਾਂ। ਮੈਂ ਤੇ ਸੋਸ ਪਾ ਲੈਣੀ ਆ ਸੁਆਦ ਵਾਸਤੇ ਜੀ ਕਿ ਸੁਵਾਦ ਹੀ ਤਾਂਹੀ ਆਂਦਾ। ਸੋਇਆ ਸੋਸ ਪਾ ਲਈ ਜੀ ਕਾਲੀ ਵਾਲੀ ਜੋ ਹੁੰਦੀ ਆ ਜੀ। ਮਿਰਚਾਂ ਵਾਸਤੇ ਹਰੀ ਵਾਲੀ ਥੋੜ੍ਹੀ ਸੋਸ ਪਾਈ ਜ਼ਿਆਦਾ ਜ਼ਿਆਦਾ ਨੀ ਥੋੜੀ ਥੋੜ੍ਹੀ ਪਾਉਦੀਆਂ ਸਾਰੀਆਂ। ਇੱਕ ਚਮਚ ਜਿੰਨੀ ਲਾ ਲੋ ਟਮੈਟੋ ਸੋਸ ਪਾ ਲਈ ਜੀ ਤੇ ਇਹਦਾ ਚਿੱਲੀ ਸੋਸ ਪਾ ਲਈ ਸਭ ਤੋਂ ਵਧੀਆ ਮਿਰਚਾਂ ਵਾਸਤੇ ਜੀ। ਆਪਾਂ ਗ੍ਰੀਨ ਚਿੱਲੇ ਘੱਟ ਪਾਣੇ ਆ ਰੈਡ ਚਿੱਲੀ ਸੋਸ ਪਾ ਦਿੰਦੇ ਹਾਂ ਜੀ ਬਸ ਜੀ ਉਹ ਪਾਉਣ ਤੋਂ ਬਾਅਦ ਹਾਂਜੀ, ਨਾ ਜੀ ਨਾ ਨੀ ਕਰਦੀ ਜੀ ਕਦੀ ਕਦੀ ਖਾਣਾ ਹੁੰਦਾ ਫੇਰ ਤੇ ਬੰਦੇ ਕੋਲ ਬਾਹਰ ਵੀ ਤੇ ਮੰਗਾ ਕੇ ਖਾਂਦੇ ਹੀ ਉਹ ਹੁਣ ਘਰੇ ਕਦੀ ਕਦੀ ਬਣਾਣਾ ਤੇ ਫਿਰ, ਸਾਰਾ ਸਮਾਨ ਪਾ ਕੇ ਵਧੀਆ ਬਣੇਗਾ ਜੀ ਬਸ ਜੀ ਉਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਠੀਕ ਆ ਜੀ ਭੁੰਨ ਕੇ ਉਸ ਉਸ ਤੋਂ ਬਾਅਦ ਵਿੱਚ ਪਾਈ ਜੀ ਪਾਸਤਾ ਪਾਸਤਾ ਪਾਇਆ ਇੱਕ ਅੱਧਾ ਨ ਆਪਣੇ ਅਨੁਸਾਰ ਜਿੰਨਾ ਬਈ ਤੁਸੀਂ ਪਾਸਤਾ ਲਿਆ ਸੀ ਅਗਰ ਤੁਸੀਂ ਅੱਧਾ ਕਿੱਲੋ ਤ ਉੱਤੇ ਪਾਸਤਾ ਲਿਆ ਤੇ ਫਿਰ ਇੱਕ ਨਿੰਬੂ ਪੂਰਾ ਨੀਚੋੜ ਦੋ ਮੈਂ ਤੇ ਇੱਦਾਂ ਨੀਚੋੜਦੀ ਹਾਂ ਜੀ ਪਤਾ ਤੁਹਾਨੂੰ ਤਿੰਨ ਪਰਿਵਾਰ ਮੈਂਬਰ ਹੈਗੇ ਤਿੰਨ ਚਾਰ ਮੈਂਬਰ ਵਿੱਚ ਕੀ ਬਣਾਉਣਾ ਫ਼ਾਲਤੂ ਥੋੜੇ ਕੋਲੀ ਕੋਲੀ ਆਣੀ ਸੀ ਤਹਾਨੂੰ ਪਤਾ ਮੈਦਾ ਵੱਧ ਵੈਸੇ ਨੀ ਖਾਈ ਜਾਂ ਸਿਹਤ ਲਈ ਖ਼ਰਾਬ ਹੁੰਦਾ ਹਾਂਜੀ ਬੱਸ ਜੀ ਉਸ ਤੋਂ ਬਾਅਦ ਨਿੰਬੂ ਨਿਚੋੜਦਾ ਉੱਤੇ ਉਸੇ ਚੰਗੀ ਤਰ੍ਹਾਂ ਮਿਲਾ ਕੇ ਨਾ ਉ ਤੇ ਕਟੋਰੀ ਭਰ ਕੇ ਚੰਗੀ ਕੋਲਾ ਭਰਿਆ ਹੋਣਾ ਚਾਹੀਦਾ ਮਲਾਈ ਦਾ ਪਾਤਾ ਵਿੱਚ ਜੇ ਬਸ ਉਹਨੂੰ ਚੰਗੀ ਤਰ੍ਹਾਂ ਮਲਾ ਤਾ ਉਹ ਤੋਂ ਹਲਕੀ ਸੀ ਕਾਲੀ ਮਿਰਚਾਂ ਔਰਗੈਨੋ ਪਾਊਡਰ ਚਿੱਲੀ ਫਲੈਕਸ ਥੋੜ੍ਹੀ ਸੀ ਹੋਰ ਪਾਤੀ ਸਵਾਦ ਲਈ ਬੱਸ ਜੀ ਉਹਨੂੰ ਥੋੜਾ ਸਾ ਹੋਰ ਹਾਲਾਦੋ ਬਸ ਤੁਹਾਡੇ ਪਾਸਤਾ ਤਿਆਰ ਹੈ ਜੀ ਨਾਲ ਕੋਲੀਆਂ ਚ ਪਾ ਕੇ ਸਰਵ ਕਰੋ ਜੀ ਸੋਹਣੀ ਤਰ੍ਹਾਂ
ਚਲੋ ਕੋਈ ਗੱਲ ਨ ਹੁਣ ਅਸੀਂ ਨੈਕਸ ਟਾਇਮ ਵੀ ਅਸੀਂ ਟਰਾਈ ਕਰਾਂਗੇ
ਹਾਂਜੀ ਹਾਂਜੀ ਬਹੁੱਤ ਸਵਾੱਦ ਬਣਦੀ ਹੈ ਜੀ ਮੈਂ ਕਹਿੰਦੀ ਮੂੰਹੋ ਨੀ ਲੈਂਦੀ ਸਾਡੀ ਸਾਡੇ ਨਿਆਣੇ ਤੇ ਛੱਡਦੇ ਵੀ ਨੀ ਉਂਗਲਾਂ ਚੱਟਦੇ ਨੇ ਜਦੋਂ ਬਣ ਜੇ ਘਰ ਤਾਂ ਉਹ ਤੇ ਹਰ ਐਤਵਾਰ ਨੂੰ ਰੌਲਾ ਪਾ ਦਿੰਦੇ ਨੇ ਮੰਮਾ ਬਣਾ ਦੋ ਐ ਬਣਾ ਦੋ ੳਹ ਬਨਾ ਦੇ ਬੇਬੇ ਏ ਬਣਾ ਦੇ ਬਸ ਆਹੀ ਲੱਗੀ ਰਹਿੰਦੇ ਨੇ ਜੀ
ਚਲੋ ਨਿਆਣੇ ਨੇ ਤੁਹਾਨੂੰ ਪਤਾ ਬਾਹਰ ਦਾ ਖਾਣ ਨਾਲੋ ਵਧੀਆ ਆਪਾ ਘਰ ਹੀ ਬਣਾ ਲਈਏ
ਕਹ ਨਾ ਤੁਸੀਂ ਮੈਂ ਤੇ ਹੋੁਣ ਨਾ ਬਈ ਇੱਕ ਹੈਲਦੀ ਚੀਜ਼ ਬਣਾਉਣਾ ਸੀ ਮਤਲਬ ਹੁੰਦੀ ਰਹਿੰਦੀ ਬੱਚਿਆਂ ਵਾਸਤੇ ਠੀਕ ਆ ਜੀ ਇੱਕ ਦੂਸੇ ਨਿਆਣੇ ਨੂੰ ਨਾ ਸੋਇਆ ਚਿੱਲੀ ਬਣਾ ਕੇ ਖਵਾਇਓ ਬੜੀ ਸਵਾਦ ਬਣਦੀ ਹ ਜੀ ਬਹੁਤ ਸਵਾਦ ਹੁੰਦੀ ਬਈ ਨਿਊਟਰੀ ਵਧਾਉਣੀ ਤੁਹਾਨੂੰ ਸੋਇਆਬੀਨ ਬੜੀਆਂ ਹਾਂਜੀ ਉਹ ਲੈ ਲਓ ਮੋਟੀਆਂ ਲੈਣੀਆਂ ਵੱਡੀਆਂ ਵਧੀਆਂ ਮੋਟੀਆਂ ਵਾਲੀ ਜਵਾਨੀ ਦੀਆਂ ਓਹਨੂ ਜੀ ਗਰਮ ਪਾਣੀ ਦੇ ਵਿੱਚ ਰੱਖ ਲਓ ਲੂਣ ਪਾ ਕੇ ਉਬਾਲਾ ਰੇਜਾ ਦਵਾ ਦਓ ਜੀ ਠੀਕ ਹ ਰੇਜਾ ਦਵਾ ਕੇ ਜੀ ਉਸ ਤੋ ਬਾਅਦ ਇਹਦਾ ਸਾਰਾ ਪਾਣੀ ਕੱਢ ਲਿਓ ਇੱਕ ਵਾਰੀ ਪਾਣੀ ਚੰਗੇ ਪਾਣੀ ਚ ਖੁੱਲੇ ਪਾਣੀ ਚ ੳਹਨੂ ਫਿਰ ਚੰਗੀ ਤਰਾ ਨਿਚੋੜ ਲੋ ਨਿਚੋੜ ਕੇ ਵਿਚ ਥੋੜਾ ਜਿਹਾ ਕੋਨ ਫਲੋਰ ਪਾ ਲਿਆ ਤੁਸੀਂ ਅਰਾਰੋਟ ਪਾ ਲਓ ਜਿਵੇਂ ਤੁਹਾਨੂੰ ਸੂਲਤ ਲਗਦੀ ਏ ਥੋੜਾ ਸਾ ਮੈਂਦਾ ਪਾ ਲਓ ਕਾਲੀ ਮਿਰਚਾਂ ਗਰਮ ਮਸਾਲਾ ਹੋਰ ਕੀ ਨਾਮ ਹੈ ਹਲਾਲ ਮਰਚਾ ਪਾ ਲੀਆ ਥੋੜਾ ਸਾ ਫੂਡ ਕਲਰ ਇਕ ਆਦਾ ਰੰਗ ਰੰਗ ਆਦਾ ਜੀ ਲਾਲ ਰੰਗ ਉਹ ਰੰਗ ਪਾ ਲਿਆ ਜੀ ਹਾਂਜੀ ਮਾਸਟਰ ਜੀ ਉਸ ਤੋਂ ਬਾਅਦ ਚੰਗੀ ਤਰ੍ਹਾਂ ਉਹਨੂੰ ਮਿਕਸ ਕਰ ਲਿਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਕੜਾਈ ਚ ਤਲ ਲਿਆ ਜੀ ਜਿਵੇ ਪਕੋੜੇ ਤਲਦੇ ਨੇ ਜੀ ਇੱਕ ਇੱਕ ਵੜੀਆਂ ਤਲ ਲਈਆਂ ਤਲ ਕੇ ਸਾਈਡ ਕਰ ਲਈ ਜੀ ਪਰਤ ਮੋਤੀ ਹੋਣੀ ਚਾਹੀਦੀ ਜਿਵੇ ਪਕੋੜਾ ਤਲਦੇ ਆਲੂ ਦਾ ਇੰਜ ਪਰਤ ਮੋਟ ਵਿਚ ਸੋਇਆ ਵੜੀਆ ਉਤੇ ਇੱਕ ਪਕੌੜਾ ਗੋਲਾ ਜਿਹਾ ਵਧੀਆ ਬਣ ਜਾਏ ਮੋਟਾ ਮੋਟਾ ਹੋਵੇ ਠੀਕ ਹੈ ਜੀ ਉਹ ਤਾਲੇ ਕੇ ਐਡ ਕਰ ਲਿਆ ਜਿਵੇਂ ਮੈਂ ਤੁਹਾਨੂੰ ਪਾਸਾ ਵਾਸਤੇ ਦੱਸਿਆ ਨਾ ਸਬਜੀਆਂ ਕੱਢਣੀਆਂ ਲੰਬੀਆਂ ਲੰਬੀਆਂ ਸਾਰੀਆਂ ਇਹਦੇ ਚ ਵੀ ਤੁਸੀਂ ਸਬਜੀਆਂ ਐਵੇਂ ਹੀ ਕੱਢਣੀਆਂ ਜੀ ਕੱਢ ਕੇ ਬਸ ਐਵੇਂ ਹੀ ਭੁੰਨੀ ਜਾਣਾ ਹੁਣੇ ਦੇਖੋ ਗੇ ਨਾ ਜਿਵੇਂ ਬਰਾਊਨ ਬਰਾਊਨ ਜਿਹਾ ਹੋ ਗਿਆ ਪੂਰੇ ਪੂਰੇ ਕਲਰ ਦਾ ਹੋ ਗਿਆ ਜੀ ਬਸ ਜੀ ਇਹਦੀ ਮਿਰਚਾਂ ਹਲਦੀ ਮਿਰਚਾਂ ਨੂਨ ਪਾ ਲਓ ਬਾਦਲ ਸਾਹਿਬ ਜੀ ਨਵੀ ਤੁਸੀਂ ਖਾਂਦੇ ਹੋ ਘਰੇ ਠੀਕ ਹ ਕਾਲੀ ਮਿਰਚਾਂ ਪਾ ਲਓ ਸਾਰੇ ਤੀ ਕਈ ਖਾਂਦੇ ਨੇ ਜੀ ਕਾਲੀ ਮਿਰਚਾਂ ਪਾ ਲਈਆਂ ਜੀ ਠੀਕ ਆ ਜੀ ਹੋਰ ਸਾਰੀ ਸੋਸਾਂ ਜੋ ਵੀ ਉਹ ਤੁਸੀਂ ਪਾ ਸਕਦੇ ਹੋ ਮੳਨ ਉਹੀ ਜਿਆਦਾ ਚੱਪਾ ਨਹੀਂ ਪਾਂਦੇ ਠੀਕ ਆ ਜੀ ਉਸ ਤੋਂ ਬਾਅਦ ਇੱਕ ਲੈਨੇ ਆ ਗਲਾਸੀ ਜੀ ਗਲਾਸੀ ਦੇ ਵਿੱਚ ਇੱਕ ਚਮਚ ਦੋ ਚਮਚ ਨਾ ਲੈ ਕੇ ਕੌਣ ਫਲੋਰੀ ਆਰ ਰੋਡ ਲੈ ਕੇ ਘੋਲ ਲਈ ਚੰਗੀ ਤਰ੍ਹਾਂ ਉਹਦੇ ਚ ਪਾਈਦਾ ਜੀ ਲਾਲ ਰੰਗ ਜਿਹਾ ਫੂਡ ਕਲਰ ਜਿਹਨੂੰ ਕਹਿੰਦੇ ਪੰਜ ਡੱਬੀ ਮਿਲ ਜਾਦੀ ਜੀ ਉਹ ਰੰਗ ਜਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਲਈਦਾ ਉਹ ਸਬਜੀ ਖਾਗੇ ਨਾ ਜਿਵੇਂ ਭੁੰਨ ਗਈ ਹ ਪੂਰੀ ਚੰਗੀ ਤਰਾਂ ਮਸਾਲੇ ਮਸੂਲੇ ਪਾ ਕੇ ਸੂਸ ਵਗੈਰਾ ਪਾ ਕੇ ਬਸ ਉਹਦੇ ਵਿੱਚ ਉਹ ਪਾ ਅਸੀਂ ਜੋ ਘੋਲ ਆਪਾਂ ਬਣਾਇਆ ਜਿਆਦਾ ਪਾਣੀ ਨਹੀਂ ਪਾਉਣਾ ਅੱਧੀ ਗਲਾਸੀ ਦੇ ਵਿੱਚ ਦੋ ਚਮਚ ਘੋਲ ਬਣਾਉਣਾ ਉਹਦਾ ਪਤਲਾ ਪਤਲਾ ਬਸ ਉਹ ਪਕੇ ਤੇ ਚੰਗੀ ਤਰਾਂ ਮਿਕਸ ਧਰ ਲਿਆ ਤੇ ਗਲਾਸ ਗਲਾਸ ਜੀ ਅਨੁਸਾਰ ਤੁਹਾਨੂੰ ਪਤਾ ਲੱਗ ਜਾਏਗਾ ਨਾ ਜਿਆਦਾ ਗਾੜਾ ਹੋਵੇ ਨਾ ਜਿਆਦਾ ਪਤਲਾ ਹੋਵੇ ਉਹ ਮਤਲਬ ਤੁਹਾਨੂੰ ਪਤਾ ਲੱਗੇਗਾ ਤੁਸੀਂ ਬਣਾਓਗੇ ਨਾ ਸਬਜੀ ਦੇ ਵਿੱਚ ਪਾਓਗੇ ਘੋਲ ਜਾ ਉਹ ਗਲਾਸੀ ਪਾਣੀ ਹੋਰ ਪਾ ਲਓ ਆਪਣੇ ਅਨੁਸਾਰ ਬਈ ਜਿੰਨਾਂ ਵੇਖਿਓ ਕਿੰਨਾ ਗਾੜੀ ਹੋਵੇ ਨਾ ਪਤਲੀ ਤਲੀ ਹੋਵੇ ਜਿਵੇਂ ਤੁਸੀਂ ਖਾਂਦੇ ਹੋਵੋ ਇਹ ਪਤਾ ਨਹੀਂ ਮਨਚੂਰੀ ਮੰਨਦਾ ਜੀ ਕਿਵੇ ਜਹੀ ਬੰਦੀ ਹ ਉਹਦੇ ਅਨੁਸਾਰ ਤੁਸੀਂ ਗਰੇਵੀ ਬਣਾ ਲਿਓ ਜੀ ਬਸ ਉਹਦੇ ਵਿੱਚ ਵੜੀਆਂ ਸੁੱਟ ਦੋ ਜੀ ਉਸ ਤੋਂ ਉਹਨੂੰ ਜਰਾ ਹਾਲਾ ਲਓ ਹਾਲਾ ਲਓ ਦਸ ਮਿੰਟ ਲਇ ਘੱਟ ਦੀ ਫਲੇਮ ਤੇ ਰੱਖ ਦੋ ਜੀ ਬਸ ਜੀ ਉਤੋਂ ਢਕਨ ਨਾਲ ਕਜ ਦੋ ਮੈਂ ਕਹਿੰਦੀ ਆ ਉਸ ਤੋਂ ਬਾਅਦ ਬਰੀਕ ਬਰੀਕ ਧਨੀਆ ਪੱਤਾ ਢੋਰ ਲੰਮੀ ਲੰਮੀ ਹਰੀ ਮੱਚਾ ਹੋਰ ਕੱਟ ਲਓ ਸਾਈਡ ਤੇ ਉੱਤੋਂ ਪਾ ਦੋ ਜੀ ਮਜੀਦਾਰ ਹਰੀ ਚਾ ਪਕਨੀ ਪਤਨੀਆ ਉਤੋ ਪਾਓ ਧਨੀਆ ਪਤਾ ਮੈ ਕਹਿਣੀ ਅ ਐਨਾ ਸਵਾਦ ਮੂੰ ਨਹੀਂ ਲੈਂਦਾ ਜੀ ਨਾਲ ਬਣਾਓ ਨਾਨ ਜਾ ਤੰਦੂਰੀ ਫੁਲਕੇ ਤੇ ਉਹ ਤੁਹਾਨੂੰ ਪਤਾ ਹੀ ਬਣ ਜਾਂਦੇ ਨੇ ਘਰ ਆਪੇ ਬਣਾ ਲੋਗੇ ਤੁਸੀਂ ਤਾਂ
ਹਾਂਜੀ ਹਾਂਜੀ
ਹਾਂਜੀ ਆਪਾਂ ਤੇ ਕੁੱਕਰ ਚ ਬਣਾ ਲਈ ਜੇ ਤੰਦੂਰੀ ਫੁਲਕੇ ਹੋ ਗਏ ਤੰਦੂਰੀ ਨਾਨ ਹੋ ਗਏ ਜੀ ਕੁੱਕਰ ਚ ਬਣਾ ਲਈੀਏੇ ਜੀ
ਨਹੀਂ ਅਸੀਂ ਤੇ ਤਵੇ ਤੇ ਬਣਾਈ ਦੇਣੇ ਮੈਂ ਤਵੇ ਤੇ ਹੀ ਬਣਾਏ ਸਟਾਰਟਿੰਗ ਹਾਲੇ ਵੀ ਅਸੀਂ ਤਵੇ ਤੇ ਹੀ ਬਣਾਉਂਦੇ ਹਾਂ ਤਵੇ ਦਾ ਬਣਾਉਣ ਦਾ ਤਰੀਕਾ ਨਾ ਆਸਾਨ ਹੈਗਾ ਆ ਇੰਨਾ ਔਖਾ ਨੀ ਹੈ ਉਹਦੇ ਚ ਨਾ ਹੱਦ ਸੜਨ ਦੀ ਟੈਂਸ਼ਨ ਹੈ ਨਾ ਉਹ ਤਾਂ ਬੜੀ ਹੀ ਟੈਂਸ਼ਨ ਹੈ ਅੱਲਸਰੇਡੀ ਜਦੋਂ ਦਾ ਫੁਲਕਾ ਵੇਲਣਾ ਨਾ ਜਦੋ ਤੂੰਸੀਂ ਥੋੜ੍ਹਾ ਬਹੁਤਾ ਕਤੂਰੀ ਮੇਥੀ ਅਜਵੈਣ ਇਹ ਲਗਾ ਲੈਂਦੇ ਹਾਂ ਪੀੜੇ ਵਿੱਚ ਜਿਵੇਂ ਲੱਛੇ ਵਾਲਾ ਕਹਿ ਦਿੰਦੇ ਨੇ ਲੱਛੇ ਵਾਲਾ ਖ ਉਵੇਂ ਬਣਾ ਲਈ ਦਾ ਉਹਦੇ ਉੱਤੇ ਨਾ ਮਤਲਬ ਤਵੇੇ ਉੱਤੇ ਪਾਣੀ ਛੀਟ ਕੇ ਨਾ ਉਹ ਚਲੋਂ ਹੋ ਜਾਏਗਾ ਹਲਕਾ ਸੁੱਕ ਜਾਏਗਾ
ਤੇ ਨਹੀਂ ਆਟੇ ਦੇ ਵਿੱਚ ਨੂਨ ਨੂਨ ਨੀ ਪਾਉਂਦੇ ਤੁਸੀਂ
ਨਹੀਂ ਨਹੀਂ ਪਾਉਂਦੇ ਆ ਮਤਲਬ ਐਵੇਂ ਨੀ ਪਾਉਂਦੇ ਨਾ ਕਈ ਸਿੰਪਲ ਲੈਂਦੇ ਨੇ ਸਾਡੇ ਘਰ ਕਈ ਲੈਂਦੇ ਨੇ ਨਮਕ ਇੱਕ ਮਤਲਬ ਜਵੈਣ ਥੋੜੀ ਕਸਤੂਰੀ ਮੇਥੀ ਲਾ ਕੇ ਧਨੀਆ ਲਾ ਕੇ ਐਵੇਂ ਉਹਨਾਂ ਲਈ ਅਲੱਗ ਬਣਾਉਂਦੇ ਆ ਅਸੀਂ ਐਵੇਂ ਨੀ ਬਣਾਉਂਦੇ ਅਗਰ ਇਹਨਾਂ ਨੇ ਹੁਣ ਚਾਪ ਫਿਰ ਇਹਨਾਂ ਵਾਸਤੇ ਖਾਲੀ ਸਪੈਲ ਬਣੇਗੀ ਨਮਕ ਲਾਲ ਮਿਰਚ ਪਾ ਕੇ ਥੋੜੀ ਕਾਲੀ ਮਿਰਚ ਥੋੜਾ ਕਸਤੂਰੀ ਮੇਥ ਥੀ ਔਰ ਪਾਣੀ ਲਗਾ ਕੇ ਉਹਨੂੰ ਚੰਗੀ ਤਰ੍ਹਾਂ ਗਿੱਲੀ ਕਰ ਲੈਣਾ ਤਵੇ ਨੂੰ ਵੀ ਗਿੱਲਾ ਕਰਕੇ ਉਸ ਤੋਂ ਬਾਅਦ ਹਲਕਾ ਜਿਆ ਪਾੌਣੇ ਨਾਲ ਸਾਫ਼ ਕਰਕੇ ਰੋਟੀ ਗਿੱਲੀ ਕਰਕੇ ਉਹਨੂੰ ਤਵੇ ਤੇ ਸੱੜ ਦੇਨ ਤਵਾ ਹੀ ਪੁੱਠਾ ਮਾਰ ਦੇਣਾ ਗੈਸ ਦੇ ਉੱਤੇ
ਅੱਛਾ ਜੀ ਅੱਛਾ
ਹਾਂਜੀ ਔਰ ਉਹ ਧਿਆਨ ਰੱਖਣਾ ਜੀ ਕਿ ਤਵਾ ਪੂਰਾ ਗਰਮ ਹੋਵੇ ਔਰ ਤਵ ਤੇ ਪੂਰਾ ਸੇਕ ਪਵੇ
ਅੱਛਾ ਜੀ ਗਰਮ ਮਤਲਬ ਚੰਗੀ ਤਰ੍ਹਾਂ ਹੋ ਜਾ ਤਾਂ
ਹਾਂਜੀ ਹਾਂਜੀ ਉਸ ਉਸ ਤੋਂ ਬਾਅਦ ਉਹਨੇ ਜਦੋਂ ਰੋਟੀ ਉਹਨੂੰ ਹਲਕਾ ਹਲਕਾ ਜਿਹੀ ਦੇਖੀ ਜਾਣਾ ਨੀਚੋਂ ਕਿ ਪਾਕ ਰਹੀ ਹੈ ਤੇ ਹਲਕਾ ਹਲਕਾ ਪਲਟਾਈ ਜਾਣਾ ਬਸ ਉਹਨੇ ਰੋਟੀ ਪਾਕ ਜਾਨੀ ਆਪੇ ਉੱਤਰ ਕੇ ਨੀਚੇ ਆ ਜਾਣਾ ਆ ਇਹ ਜੀ ਜੀ
ਅੱਛਾ ਜੀ ਹਾਂਜੀ ਚਲੋ ਭੈਣ ਜੀ ਤੁਹਾਨੂੰ ਮੈ ਫੇਰ ਫੋਨ ਲਾਉਂਦੀ ਜਦੋਂ ਪ੍ਰਾਹੁਣੇ ਆ ਗਏ ਨੇ ਹੈਂ ਆਵਾਜ਼ਾਂ ਮਾਰਦੇ ਸੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ